ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਸਬ ਠੀਕ ਹੈ, ਹੋਰ ਦੱਸੋ ਕਿਵੇਂ ਹੋ।
ਵਧੀਆ, ਤੁਸੀਂ ਸੁਣਾਓ ਠੀਕ ਠਾਕ ਹੋ, ਘਰ ਪਰਿਵਾਰ ਹ ਸਭ ਰਾਜੀ ਖੁਸ਼ੀ।
ਹਾਂਜੀ ਹਾਂਜੀ ਸਾਰੇ ਵਧੀਆ ਵਧੀਆ, ਹੋਰ ਤੁਸੀ ਦੱਸੋ ਤੁਹਾਡੇ ਘਰ ਸਾਰੇ ਵਧੀਆ।
ਹਾਂਜੀ ਸਭ ਠੀਕ ਠਾਕ ਨੇ, ਤੁਸੀਂ ਸੁਣਾਓ ਤੁਹਾਡੀ ਗੁੜੀਆ ਠੀਕ ਏ।
ਹਾਂਜੀ ਬਸ ਵਧੀਆ ਖੇਲ ਰਹਿਆਂ ਔ, ਹੋਰ ਸਕੂਲ ਵਗੈਰਾ ਖੁਲ ਗਏ ਬੱਚਿਆਂ ਦੇ ਨਹੀ।
ਨਾ ਹਜੇ ਕਿਤੇ ਖੁੱਲਿਆ, ਬਸ ਐ, ਅਗਲੇ ਮਹੀਨੇ ਪਹਿਲੀ ਤਰੀਕ ਨੂੰ ਸਟਾਰਟ ਨੇ ਸਕੂਲ। ਬੱਚੇ ਗਏ ਦੇ ਆ, ਉੱਥੇ ਹਾਂ, ਬੱਚੇ ਮੈਂ ਕਿਹਾ ਘੁੰਮਣ ਫਿਰਨ ਗਏ ਦੇ ਐ ਨਾਨਕੇ, ਉੱਥੇ ਨਜ਼ਾਰਾ ਹੀ ਲੈਂਦੇ ਐ ਬੱਚੇ। ਤੇ ਹੁਣ ਮੈਂ ਜਾਣਾ ਐ, ਅਗਲੇ ਹਫ਼ਤੇ ਜਾਵਾਂਗਾ ਉਹਨਾਂ ਨੂੰ ਲੈਣ।
ਹਾਂਜੀ ਹਾਂਜੀ
ਨਾਲੇ ਫਿਰ ਉੱਥੇ ਦਰਬਾਰ ਸਾਹਿਬ ਵੀ ਮੱਥਾ ਟਕਾ ਲਿਆਵਾ ਗਾ ਨਾ ਬੱਚਿਆਂ ਨੂੰ।
ਹਾਂਜੀ ਹਾਂ, ਹਾਂਜੀ ਹਾਂਜੀ ਜਾਣਾ ਵੀ ਚਾਹੀਦਾ ਆ।
ਹਾਂ, ਮੈਂ ਅਗਲੇ ਹਫ਼ਤੇ ਜਾਣਾ, ਵੀਰਵਾਰ ਨੂੰ ਜਾਣਾ ਤੇ ਸੰਡੇ ਮੇਰੀ ਵਾਪਸੀ ਆ।
ਅੱਛਾ ਅੱਛਾ, ਬੜੀ ਜਲਦੀ
ਹਾਂ, ਤੇ ਬੱਚਿਆਂ ਨੂੰ ਪਿੱਛੇ ਦੋ ਕੁ ਦਿਨ ਮਿਲਣੇ ਆਂ, ਬੱਚਿਆਂ ਨੇ ਆਪਣਾ ਹੋਮਵਰਕ ਕਰ ਲੈਣਾ, ਜਿਹੜਾ ਉਹਨਾਂ ਦਾ ਰੁਕਿਆ ਦਾ। ਫਿਰ ਆਪਣਾ ਹਾਂ ਇੱਕ ਤਰੀਕ ਨੂੰ ਫਿਰ ਸਕੂਲ ਖੋਲ ਜਾਣੇ ਆ ਨਾਲ ਇਆ, ਇਹਨਾਂ ਦੇ ਹਾਂ ਨਾਲ ਹੀ ਇਹਨਾਂ ਦੇ ਪੇ ਫੇਰ ਉਹ ਟੈਸਟ ਪੇਪਰ, ਪਤਾ ਨੀ ਕਿਹੜੇ ਇਹਨਾਂ ਦੇ ਸਟਾਰਟ ਹੋਯੇ ਐ। ਨੇ ਆ
ਉਹ ਤੇ ਹੈ ਹੀ ਐ। ਉਹਦੇ ਵੀ ਹਰ ਦੋ ਮਹੀਨੇ ਬਾਅਦ, ਟੈਸਟ ਐ ਪੇਪਰ ਐ।
ਹਾਂ ਪੜ੍ਹਾਈਆਂ ਤੇ ਮੈਂ ਕਿਹਾ ਪਹਿਲੇ ਹੈਗੀਆਂ ਨੇ, ਪੜ੍ਹਾਈਆਂ ਤੇ ਬੱਚਿਆਂ ਨੂੰ ਕਰਨੀਆ ਹੀ ਪੈਣੀਆਂ ਨਾ ਤਾਹੀਓ ਬੱਚੇ ਅੱਛਾ ਫਿਰ ਅੱਗੇ ਪਹੁੰਚਦਾ ਵਾ।
ਹਾਂਜੀ ਹਾਂਜੀ, ਉਹ ਤਾਂ ਹੈ ਹੀ ਐ।
ਹੂ ਹੂ ਹੂ, ਹੋਰ ਸੁਣਾਓ ਤੁਸੀਂ। ਤੁਹਾਡੇ ਹਸਬੈਂਡ
ਬਤ ਵਧੀਆ ਵਧੀਆ, ਹਾਂਜੀ ਵਧੀਆ ਥੱਲੇ ਸ਼ੋਪ ਤੇ।
ਐ ਲੱਗੇ ਦੇ ਆ ਕੰਮ ਕਾਰ
ਹਾਂਜੀ ਹਾਂਜੀ ਤੁਸੀਂ ਸੁਣਾਓ ਉਦਰ ਦਾ ਮੌਸਮ ਕਿਹੋ ਜਿਹਾ ਹੈਗਾ, ਐਦਰ ਤਾ ਬੱਦਲ ਵੀ ਆ, ਪਰ ਧੁੱਪ ਵੀ ਨਿਕਲ ਜਾਂਦੀ, ਫਿਰ ਬੱਦਲ ਬਣ ਜਾਂਦਾ, ਕੁੱਛ ਪਤਾ ਹੀ ਨੀ ਮੋਸਮ ਦਾ।
ਨਹੀਂ ਮੌਸਮ ਇੰਨਾ ਸ਼ਾਨਦਾਰ ਬਣਿਆ ਹੋਇਆ, ਮੈਂ ਕਹਿੰਦਾ ਜਿੱਦਾਂ ਆਪਾਂ ਠੰਡੇ ਇਲਾਕੇ ਘੁੰਮਣ ਜਾਈਏ ਜਿੱਦਾਂ ਸ਼ਿਮਲਾ ਕੁੱਲੂ ਮਨਾਲੀ
ਹਾਂਜੀ
ਓਦਾਂ ਵੀ ਬਣਿਆ ਦਾ ਮੌਸਮ, ਪਰ ਮੈਂ ਨਾ ਬਸ ਰੱਬ ਕਰ ਮੀਂਹ ਪੈਜੇ। ਤੇ ਬਸ ਉਹ ਮੀਂਹ ਦੀ ਇੰਤਜ਼ਾਰ ਚ ਸਾਰੇ ਬੈਠੇ ਦੇ ਓਦਾਂ ਵੈਸੇ ਲਾਈਟ ਚੱਲਣ ਡਈ ਏ, ਇਹ ਲੋਕੀ ਕੰਮ ਓ ਵੀ ਲੱਗੇ ਦਾ ਆ, ਪਰ ਇਹ ਮੀਂਹ ਮੂੰਹ ਆ ਜੇ ਨਾ ਥੋੜਾ ਜਿਹਾ ਮੌਸਮ ਹੋਰ ਵਧੀਆ ਹੋ ਜੇ। ਨਾਲੇ ਬਾਹਰ ਜਿਹੜੀਆਂ ਗੱਡੀਆਂ ਖਲੋਤੀਆਂ ਲੋਕਾਂ ਦੀਆਂ ਉਹ ਵੀ ਵਾਸ਼ਿੰਗ ਹੋ ਜਾਣਗੀਆਂ, ਹੈਲੋ? ਮੈਂ ਕਹਿ ਰਿਹਾ ਜਿਹੜੀਆਂ ਬਾਹਰ ਲੋਕਾਂ ਦੀਆਂ ਗੱਡੀਆਂ ਖੜੀਆਂ, ਉਹ ਵੀ ਵਾਸ਼ਿੰਗ ਹੋ ਜਾਣੀਆਂ। ਉਹ ਨੂੰ ਪੈਸੇ ਨੀ ਭੰਨੇ ਪੈਣੇ ਦੋ ਸੌ ਰੁਪਏ। ਰੱਬ ਨੇ ਖੁੱਲਾ ਮੀਂਹ ਪਾ ਦੇਣਾ, ਇਹ ਜੇ ਅੱਜ ਮੀਂਹ ਖੁੱਲਾ ਕਹਿੰਦਾ ਦ ਦੋ ਦਿਨ ਸਮਝ ਲਓ ਲੋਕਾਂ ਦੇ ਘਰੇ ਏ ਸੀ ਨਹੀਂ ਚੱਲਣੇ, ਦੋ ਦਿਨਾਂ 'ਚ ਬੱਚਤ ਬਿਜਲੀ ਦੀ ਵੀ ਹੋ ਜਾਣੀ ਐ, ਸਗੋਂ। ਤੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੇ ਵੇਖਿਆ ਜੇ, ਅੱਜ ਮੀਂਹ ਪੈਣਾ ਚਾਹੀਦਾ। ਤੇ ਮੈਂ ਵੀ ਬੱਸ ਰੱਬ ਅੱਗੇ ਅਰਦਾਸ ਕਰਨਾ, ਸੱ ਚੇ ਪਾਤਸ਼ਾਹ ਜੀ, ਮੀਂਹ ਪਾ ਖੁੱਲਾ ਬਸ ਤੇ ਇੱਕ ਡੇਢ ਘੰਟਾ ਪੈ ਨਾ ਖੁੱਲ ਕੇ, ਮੈਂ ਮੈਂ ਜਿੰਨੇ ਦਾ ਮੀਂਹ ਨਾਲ ਬੰਦ ਹੋਣਾ, ਤਾਂ ਮੈਂ ਹਟਣਾ ਨਹੀਂ ਮੈਂ ਨਾਉਦੇ ਰਹਿਣਾ ਵਾਂ।
ਸਹੀ ਗੱਲ ਹੈ, ਮੀਂਹ ਨਾਣਾ ਵੀ ਚਾਹੀਦਾ, ਕਹਿੰਦੇ ਪਿੱਤ ਵਗੈਰਾ ਮਰ ਜਾਂਦੀ ਵੀ, ਪਿੱਤ ਵਗੈਰਾ ਹੁੰਦੀ ਐ ਨਾ ਗਰਮੀ
ਹਾਂ, ਕੱਲ ਇੰਨੀ ਗਰਮੀ ਹੀ, ਇੰਨੀ ਧੁੱਪ ਹੀ, ਕੱਲ ਮੇਰਾ ਦਿਲ ਕੀਤਾ ਨਹਾ ਤੇ ਫਿਰ ਆਪਾਂ ਉੱਥੇ ਗਏ ਹੀ ਆਪਣਾ ਸਵੀਮਿੰਗ ਪੂਲ ਦੇ, ਉੱਥੇ ਨਾਂ ਕੇ ਆਏ ਆ ਉੱਥੇ ਟੂ ਹੰਡਰਡ ਫੀਸ ਲੱਗੀ, ਇੱਕ ਜਣੇ ਦੀ, ਤੇ ਇੱਕ ਘੰਟੇ ਵਾਸਤੇ ਆ ਉਹ ਬੂੰਦਾ ਬੂੰਦਾ ਪੈ ਗਈਆਂ ਜੇ
ਅੱਛਾ ਤੁਸੀਂ ਕੁਛ ਨ ਪਾ ਆਉਂਦੇ ਕੁਛ ਤੁਹਾਡੇ ਕੋਲ ਰੱਬ ਖੁਸ਼ ਹੈਗਾ, ਤੇ ਕੁਛ ਹੋਰ ਨ ਪਾਣਾ ਸੀਗਾ।
ਹੂੰ ਬਿਲਕੁਲ ਵੇਖ ਲਓ ਰੱਬ ਇੰਨਾ ਖੁਸ਼ ਹੋਇਆ, ਮੇਰੀ ਗੱਲ ਸੁਣ ਕੇ ਸੱਚੀ ਮੁੱਚੀ ਮੀਂਹ ਪਾ ਤਾ, ਦੋ ਚਾਰ ਬੂੰਦਾਂ ਪੈ ਗਈਆਂ ਜੇ। ਤੇ ਮੈਂ ਤੁਹਾਨੂੰ ਦੱਸਣ ਆਹੋ ਮੈਂ ਤੁਹਾਨੂੰ ਦੱਸਣ ਡਿਆ ਵਾਂ, ਕੱਲ ਆਪਾਂ ਗਏ ਫਿਰ ਉੱਥੇ ਨਾ ਡੇਢ ਘੰਟਾ ਹੀ ਉੱਥੇ ਅਹ ਪੂਲ ਚ ਵੜੇ ਰਹੇ ਆ, ਸਵਿਮਿੰਗ ਪੂਲ ਚ ਇੰਨਾ ਨਜ਼ਾਰਾ ਆ ਨਾਂਨ ਦਾ ਉਹ ਹੋ ਹੋ ਕਦੀ ਏਦਾਂ ਤਾ ਪੁੱਠੀਆਂ ਤਾਲੀਆਂ ਮਾਰ ਕਦੀ ਸਿੱਧੀਆਂ ਮਾਰ ਤੇ ਜਿਵੇਂ ਤਾਰਦੇ ਆ ਸਾਰੇ ਓਦਾਂ।
ਹਾਂ
ਡੇਢ ਡੇਢ ਘੰਟਾ ਪੂਲ 'ਚ ਬੜੇ ਰਿਹਾ ਮਜ਼ਾ ਆ ਗਿਆ।
ਕੰਮ ਨਹੀਂ ਕਰੋ ਧੁੱਪ ਦੁਪਹਿਰ ਚ ਧੁੱਪ ਬੜੀ ਹੁੰਦੀ ਹੈ।
ਹਾਂਜੀ ਨਹੀਂ ਸ਼ਾਮ ਨੂੰ ਗਏ ਹੀ ਆਪਾਂ, ਸ਼ਾਮ ਨੂੰ ਮਤਲਬ ਕਿ ਆ ਕੁਛ ਛੇ ਦਾ ਟਾਈਮ ਹੀ।
ਹਾਂਜੀ ਹਾਂਜੀ।
ਛੇ ਵਜੇ ਦਾ ਟਾਈਮ ਸੀ ਓਦਾ, ਹਾਂ। ਓਦੋਂ ਗਏ ਛੇ ਵਜੇ ਨਾਲ, ਤੇ ਸਾਢੇ ਸੱਤ ਵਜੇ ਨਾਲ ਓਚੋ ਬੰਨ ਕੇ। ਬੜਾ ਵਧੀ ਧੀਆ ਹੀ। ਏਹ ਹੁਣ ਵੀ ਓਹੋਂ-ਅ-ਹਾਂ ਏਹ ਹੁਣ ਵੀ ਮੌਸਮ ਬੜਾ ਸ਼ਾਨਦਾਰ ਹੋ ਗਿਆ। ਹਾਂ ਥੋੜ੍ਹੀ ਬਹੁਤ ਕਿਨ ਮਿਨ ਸਟਾਰਟ ਹੋ ਗਈ ਏ।
ਸਹੀ ਗੱਲ ਐ, ਮੰਗਣਾ ਹੀ ਸੀ ਰੱਬ ਕੋਲੋਂ ਮੀਹ ਮੰਗਿਆ। ਮੰਗਣਾ ਕੁਝ ਹੋਰ ਸੀ ਬਸ ਕਿ ਵੱਡੀ-ਵੱਡੀ ਚੀਜ਼ਾਂ ਮੰਗਦੇ, ਤੁਸੀਂ ਮੀਹ ਮੰਗਿਆ ਸਾਰਿਆਂ ਆਸਤੇ।
ਉਹ ਸਾ਼ਨੂੰ ਪਤਾ ਐ ਰਤ ਰੱਬ ਨੇ ਬਿਨਾਂ ਕਹੇ ਸਾਨੂੰ ਕੀ ਲੋੜ ਪਈ ਹੈ ਮੰਗਣ ਦੀ ਬਸ ਇਹ ਓਦਾਂ ਮੈਂ ਰੱਬ ਨੂੰ ਅੱਗੇ ਅਰਦਾਸ ਕੀਤੀ ਏ। ਚਲੋ ਮੀਂਹ ਪਾਓ ਖੁੱਲਾ ਮਤਲਬ ਕਿ ਕਈ ਪਬਲਿਕ ਬੜੀ ਪਰੇਸ਼ਾਨ ਹੋਈ ਦੀ ਹੈ। ਕਈ ਬੰਦੇ ਬੜੇ ਪਰੇਸ਼ਾਨ ਨੇ ਗਰਮੀ ਕਰਕੇ, ਤੇ ਧੁੱਪੇ ਬਾਜ਼ਾਰ ਜਿਨਾਂ ਨੇ ਜਾਣਾ ਵਾ ਉਹ ਵੀ ਨੀਂ ਜਾ ਪਾਉਂਦੇ ਚਲੋ ਹੁਣ ਆਪਣਾ ਥੋੜਾ ਬਹੁਤ ਕੰਮ ਤੇ ਸਵਾਰਨਗੇ ਲੋਕੀ।
ਤੇ ਹੈ ਯਾਰ ਬਸ ਹੁਣ ਸਾਡੇ ਵੱਲ ਵੀ ਥੋੜਾ ਜਿਹਾ ਭੇਜ ਦੋ। ਸਾਡੇ ਵੱਲ ਮੌਸਮ
ਰੱਬ-ਰੱਬ ਅੱਗੇ ਅਰਦਾਸ ਕਰਨਾ ਤੁਹਾਡੇ ਵੱਲ ਭੇਜ ਦੇਣਾ ਥੋੜਾ ਜਿਹਾ ਮੈਂ ਤਾਂ ਕਹਿੰਦਾ ਗੋਡੇ ਗੋਡੇ। ਪਾਣੀ ਇਕੱਠਾ ਹੋ ਜੇ ਅੱਜ ਮਜ਼ਾ ਆ ਜਾਏ ਜਿੰਨਾ ਛੁੱਟੀ। ਛੋਟੇ ਬੱਚਿਆਂ ਨੇ ਪਾਣੀ ਕਿੱਠੇ ਚ ਮੱਛਰਦੇ ਸੀ ਨਾ। ਅਸੀਂ ਆਪ ਛੋਟੇ ਹੁੰਦੇ ਜਿਵੇਂ ਮੀਂਹ ਪੈਂਦਾ ਸੀ ਨਾ ਤੇ ਆਪਾਂ ਪਰਣਾਲੇ ਦੇ ਉੱਤੇ ਨਾ ਕੁਛ। ਚੀਜ ਰੱਖ ਕੇ ਨਾ ਪਰਨਾਲਾ ਬੰਦ ਕਰ ਦਿੰਦੇ ਸੀ ਤੇ ਉਹ ਪਾਣੀ ਥੋੜਾ ਇਕੱਠਾ ਹੋ ਜਾਂਦਾ ਸੀ ਥੋੜਾ ਪਾਣੀ ਇਕੱਠਾ। ਤੁਹਾਡੇ ਲੋ ਵਿੱਚ ਬਹਿ ਕੇ ਆਪਾਂ ਐ ਕੇ ਸ਼ਰਾਰਤਾਂ ਕਰਨੀਆਂ। ਮੈਂ ਓਦਾਂ ਦੀਆਂ ਹੁਣ ਬਾਰਿਸ਼ਾਂ ਕਿੱਥੇ ਪੈਂਦੀਐਂ। ਓਦਾਂ ਦੀਆਂ ਬਾਰਿਸ਼ਾਂ ਪੈਣ ਨਾ। ਹਾਂ, ਓਦਾਂ ਦੀਆਂ ਬਾਰਸ਼ਾਂ ਪੈਣ ਨਾ ਮੈਂ ਕੈਂਨਾ ਫੇਰ ਬਚਪਨਾ ਯਾਦ ਆਂਦਾ ਆਪਣਾ। ਆਪਾਂ ਪਰਨਾਲੇ ਦੇ ਹਾਂ, ਪ੍ਰਣਾਲੇ ਦੇ ਉੱਪਰ ਨਾ ਕੋਈ ਚੀਜ਼ ਰੱਖ ਦਿੰਦੇ ਹੀ, ਯਾਂ ਕੋਈ ਚੀਜ਼ ਰੱਖ ਕੇ ਨਾ ਪਰਨਾਲਾ ਫਿਰ ਪੂਰਾ ਬੰਦ-ਬੰਦ ਹੋ ਜਾਂਦਾ ਹੀ। ਪਾਣੀ ਥੱਲੇ ਕਿੱਥੋਂ ਜਾਣਾ ਫਿਰ ਉਹਨੇ। ਤੇ ਪਾਣੀ ਥੋੜਾ ਕੱਠਾ ਹੋ ਜਾਂਦਾ ਹੀ, ਉਹਦੇ ਫੇਰ ਆਪਾਂ ਸ਼ਰਾਰਤਾਂ ਕਰਦੇ ਹੁੰਦੇ ਹੀ ਬਹਿ ਕੇ।
ਆਹੋ-ਆਹੋ ਪਹਿਲੇ ਤਾਂ ਹੋਰ ਸੀ, ਅਸੀ ਸਕੂਲ ਜਾਂਦੇ ਸੀ। ਸਕੂਲ ਏ ਪਾਣੀ ਭਰਿਆ ਹੁੰਦਾ ਸੀ ਤੇ ਪਾਣੀ ਭਰੇ ਚ ਘਰ ਆਂਦੇ ਸੀ ਕੱਪੜੇ ਸਾਰੇ ਚਿੱਕੜ ਦੇ ਵਿੱਚ ਗੰਦ ਮੰਦ ਵਿੱਚ ਹੁੰਦੇ ਹੀ।
ਬਿਲਕੁਲ ਬਿਲਕੁਲ ਸਹੀ ਗੱਲ ਏ। ਬਾਕੀ ਨਾ ਉਹ ਮਤਲਬ ਕਿ ਉਹ ਸ਼ਰਾਰਤਾਂ ਅੱਜ ਕੱਲ੍ਹ ਨਾ ਰਈਆਂ ਨੀ, ਬੱਚੇ ਹੁਣ ਜ਼ਿਆਦਾਤਰ ਨਾ ਫੋਨ ਚ ਵੜ ਗਏ ਨੇ। ਹੁਣ ਮੀਂਹ ਪੈਂਦਾ ਹੋਏਗਾ, ਬੱਚੇ ਕਿੱਥੇ ਆਂਦੇ ਆ ਇਹਨਾਂ ਨਾਣ ਆਸਤੇ। ਉਹ ਆਪਣਾ ਵੜ ਜਾਂਦੇ ਨੇ ਫੋਨਾਂ ਚ, ਤੇ ਜਿਹੜੇ ਹਾਂ ਸਾਨ ਤੇ ਹੁਣ ਵੇਖ ਕੇ ਨਾ ਫ਼ਿਰ ਅ ਬੱਚਿਆਂ ਨੂੰ ਵੇਖ ਕੇ ਸਾਨੂੰ ਆਪਣਾ ਫਿਰ ਬਚਪਣਾ ਯਾਦ ਆਂਦਾ ਨਾ।
ਓਹ ਤਾ ਹੈ ਈ ਐ। ਤੇ ਅਸੀਂ ਓਸ ਟਾਈਮ ਤੇ ਕਿੰਨੀ ਸ਼ਰਾਰਤਾ ਕਰਦੇ ਸੀ। ਕੀ ਮੀਂਹ ਆਣ ਦੀ ਦੇਰ, ਸਿਰ ਤੇ ਸਿਰ ਤੇ ਪੰਨੀਆਂ ਪਾ ਕੇ ਜਾਂਦੇ ਹੀ
ਬਿਲਕੁਲ ਬਿਲਕੁਲ ਸਹੀ। ਆਹੀਂ ਆਪ ਸਿਰ ਤੇ ਪੰਨੀਆਂ ਪਾ ਕੇ ਅਹੀਂ ਤੇ ਆਪਣਾ ਗਲੀਆਂ ਚ ਦੋੜਦੇ ਹੁੰਦੇ ਹੀ। ਉਹ ਨਾਲ ਉਹ ਕੀ ਕੈਂਦੇ ਨੇ। ਜਦੋਂ ਪਾਣੀ ਨਿਕਲ ਜਾਂਦਾ ਸੀ, ਛੋ ਟੈਰ ਨੀ ਹੁੰਦਾ ਸੀ ਸੈਕਲ ਦਾ ਟੈਰ। ਸੈਕਲ ਦਾ ਟੈਰ ਲੈ ਕੇ ਉਹਦੇ ਮਗਰ ਮਗਰ ਐਂ ਜਿਵੇਂ ਡੰਡਾ ਮਾਰ ਮਾਰ ਕੇ ਦੌੜੀ ਜਾਣਾ, ਦੌੜੀ ਜਾਣਾ। ਉਹ ਬਚ ਅੱਜ ਕੱਲ੍ਹ ਨਾ ਹਾਂ ਉਹ ਖੇਡਾਂ ਅੱਜ ਕੱਲ੍ਹ ਬੱਚਿਆਂ, ਬੱਚੇ ਨੀ ਖੇਡਦੇ ਇੱਦਾਂ ਦੀਆਂ ਖੇਡਾਂ। ਜਿੱਦਾਂ ਦੀਆਂ ਆਪਾਂ ਖੇਡਦੇ ਹੁੰਦੇ ਹੀ। ਆਪਾਂ ਤੇ ਉਹ ਵੀ ਖੇਡਦੇ ਹੀ ਹਾਂ ਲੁੱਕਣ ਮਿਚੀ ਕੈਂਦੇ ਉਹ ਵੀ ਖੇਡਦੇ ਹੁੰਦੇ ਹੀ। ਤੇ ਆਪਣਾ ਉਹ ਗੀਟੀਆਂ ਜੋੜ ਕੇ ਜਦੋਂ ਗੇਂਦ ਜੀ ਸ਼ ਟਦੇ ਹੀ ਉਹ ਤੇ, ਉਹ ਬੜੀਆਂ ਗੇਮਾਂ ਖੇਡੀਆਂ, ਹਾਂ। ਹਾਂ ਸੱਤ ਗੀਟੀਆਂ, ਆਪਾਂ ਬੜੀਆਂ ਗੇਮਾਂ ਖੇਡੀਆਂ। ਤੇ ਬੱਚੇ ਐਹ ਗੇਮਾਂ ਨੀ ਖੇਡਦੇ ਅੱਜ ਕੱਲ੍ਹ। ਬੱਚੇ ਦੇ ਹੁਨ, ਬੱਚਿਆਂ ਦੇ ਗ-ਹਾਂ ਬੱਚਿਆਂ ਦੇ ਕੋਲ ਗੇਮ ਹੈਗੀ ਐ, ਸਭ ਤੋਂ ਵਧੀਆ, ਫੋਨ। ਉਹ ਫੋਨ ਦੇ ਵਿੱਚ ਉਹਨੇ ਆਪਣਾ ਹੁਣ ਗੇਮਾਂ ਡਾਊਨਲੋਡ ਕੀਤੀਆਂ ਦੀਆਂ ਨੇ। ਉਹ ਉਹਦੇ ਵਿੱਚ ਲੱਗੇ ਰਹਿਣਗੇ, ਖੇਡਦੇ ਰਹਿਣਗੇ। ਸਗੋਂ ਇਹਦੇ ਨਾਲ ਨਾ ਸ਼ਰੀਰ ਖੁੱਲ੍ਹਦਾ ਹੀ, ਜਿਹੜੀਆਂ ਆਪਾਂ ਗੇਮਾਂ ਖੇਡਦੇ ਹੀ ਨਾ ਛੋਟੇਆਂ ਹੁੰਦਿਆਂ ਇਹ ਨਾ ਸਗੋਂ ਸ਼ਰੀਰ ਖੁੱਲਦਾ ਹੀ। ਤੇ ਬੱਚਿਆਂ ਦੇ ਹੁਣ ਉਹਨਾਂ ਨੇ ਆਣਾ ਵੈਂ ਸਕੂਲੋਂ, ਰੋਟੀ ਖਾ ਕੇ ਆਪਣਾ ਬਹਿ ਜਾਣਾ ਓ ਥੇ ਮੰਜੇ ਦੇ ਉੱਤੇ ਈ। ਤੇ ਓਦਾਂ ਈ ਮਤਲਬ ਕਿ ਅ ਬੱਚੇ ਤੁਹਾਨੂੰ ਪਤਾ ਈ ਆ ਫੇਰ। ਜ਼ਿਆਦਾ ਸੈਰ ਸਪਾਟਾ ਕਰਦੇ ਨੀ ਹੈਗੇ, ਪਰ ਇਹ ਸਗ-ਹਾਂ ਮੇਰੇ ਸਾਬ ਨਾਲ ਵੇ ਖੇ ਨਾ, ਸਗੋਂ ਨਾ ਬੱਚਿਆਂ ਨੂੰ ਕਰਨਾ ਚਈਦਾ ਜਿਵੇਂ ਆਪਣਾ ਸ਼ਰੀਰ ਖੋਲ੍ਹਣਾ ਚਈਦੈ। ਫਲੈਕਸੀਬਲ ਹੋਣਾ ਚਾਹੀਦਾ ਬੱਚੇ ਦਾ ਸਰੀਰ ਨਾ ਬਈ ਚੌਵੀ ਘੰਟੇ ਐਕਟਿਵ ਚੌਵੀ ਘੰਟੇ ਮਤਲਬ ਫਿਰ ਰੋਵੇ ਬੱਚਾ
ਖੇਡ ਵੇਲ ਖੇਲੇਗਾ ਨਾ ਫਰ ਚੁਸਤ ਵੀ ਰਦਾ ਬੱਚਾ
ਹਮ ਹਮ ਬਿਲਕੁਲ ਬਿਲਕੁਲ, ਹਮ ਹਮ ਸਹੀ ਗੱਲ ਜੇ।
ਅੱਜ ਕੱਲ ਦੇ ਬੱਚੇ ਹੈ ਵੀ ਆਲਸੀ ਹੋ ਗੇ ਨੇ। ਬਸ ਵਧੀਆ ਵਧੀਆ। ਅੱਜ ਕੱਲ ਦੇ ਬੱਚੇ ਨੂੰ ਕਿਸੇ ਨੂੰ ਕੰਮ ਕਹੋਗੇ ਨਾ ਕਹੇਗਾ, ਹਜੇ ਕਰ ਦਾਂਗੇ ਥੋੜਾ-ੜ-ਤ ਕਰ ਦਾਂਗੇ।
ਹਮ। ਅਸੀਂ ਤਾਂ ਬੜੀਆਂ ਖੇਡਾਂ ਖੇਡੀਆਂ ਨ, ਹਾਂ। ਅਸੀਂ ਬੜੀਆਂ ਖੇਡਾਂ ਖੇਡੀਆਂ ਨੇ, ਹਰ ਇੱਕ ਖੇਡ ਖੇਡੀ ਏ। ਆਪਾਂ ਗੁੱਡੀਆਂ ਵੀ ਬੜੀਆਂ ਡਾਈਆਂ ਨੇ। ਬੜੀਆਂ ਗੁੱਡੀਆਂ ਡ-ਡਾਂਦੇ ਹੀ ਆਪਾਂ, ਹਾਂ। ਹਮ, ਹੁਣ ਮੈਂ ਇੱਥੇ ਆਪਣਾ ਬਟ ਬਟਾਲੇ ਜਾਂਦਾ ਸੀ ਨਾ ਬਟਾਲੇ ਮੈਂ ਉੱਥੇ ਬੜੀ ਗੁੱਡੀ ਉਡਾਉਂਦਾ ਸੀ ਮੈਂ ਹਾਂ ਬਟਾਲੇ ਮਤਲਬ ਕਿ ਲੋ ਲੋਹੜੀ ਵਾਲੇ ਦਿਨ ਉੱਥੇ ਇੰਨੀ ਗੁੱਡੀ ਉੱਡਦੀ ਹੈ ਨਾ ਓਚੇਰੀ ਤੇ ਮਸ਼ਹੂਰ ਆ ਬਟਾਲੇ ਦੀ ਤੇ ਅੰਬਰਸਰ ਦੀ ਤੇ ਜੰਡੇਆਲੇ ਹ ਹਾਂ ਲੋਹੜੀ ਜੰਡਿਆਲੇ ਇੰਨੀ ਨੀ ਕਰਦੇ ਹੈਗੇ ਜੰਡਿਆਲੇ ਵੀ ਕਰਦੇ ਆ ਪਰ ਇੰਨੀ ਨੀ ਜਿੰਨੀ ਬਟਾਲਾ ਤੇ ਅੰਬਰਸਰ ਇੱਥੇ ਇੰਨੀ ਗੁੱਡੀ ਉਡਦੀ ਆ ਨਾ ਲੋਹੜੀ ਵਾਲੇ ਦਿਨ ਇੰਨੀ ਗੁੱਡੀ ਉੱਡਦੀ ਨਾ ਮੈਂ ਕਹਿੰਦਾ ਬਦਲ ਤੇ ਨਜ਼ਰ ਹੀ ਆਂਦਾ ਤੇ ਇੰਨੀ ਗੁੱਡੀ ਉੱਡਦੀ ਹਾਂ ਮੈਂ ਜਦੋਂ ਜਾਂਦਾ ਉੱਥੇ ਆ ਗੁੱਡੀਆਂ ਡਾਈਦੀਆਂ ਪੂਰਾ ਮੈਂ ਕਹਿੰਦਾ ਸਵੇਰੇ ਆਪਾਂ ਚੜ ਜਾਣਾ ਵਾ ਅੱਠ ਨੌ ਕੁ ਵਜੇ ਨਾਲ ਅਤੇ ਉੱਥੇ ਹੀ ਰੋਟੀ ਵਗੈਰਾ ਖਾਈ ਜਾਂਦੇ ਆ ਕੋਲਡ ਡਰਿੰਕ ਪੀ ਜਾਂਦੇ ਹਾਂ ਤੇ ਆਪਣਾ ਗੁੱਡੀ ਡਹੀ ਜਾਂਦੇ ਹ ਹਾਂ ਫਿਰ ਜਦੋਂ ਹਨੇਰਾ ਪੈਂਦਾ ਸੀ ਛੇ ਸਾਢੇ ਛੇ ਕੁ ਬ ਨਾਲ ਫਿਰ ਥੱਲੇ ਆ ਜਾਂਦੇ ਸੀ ਹ ਲੋਕੀ ਤੇ ਰਾਤੀ ਵੀ ਗੁੜੀਆਂ ਡਾਲਣਾ ਇਹਦੇ ਵਿੱਚ ਉਹ ਡੋਲਣਾ ਜਾਂ ਪਾ ਕੇ ਨਾ ਵਿੱਚ ਉਹ ਕਪ ਕਪੂਰ ਜੀ ਰਾਗੇ ਰਾਤੀਆਂ ਗੁੱਡੀਆਂ ਉੱਡਦੀਆਂ ਵੀਆਂ ਪੰਜਾਬ ਦੀ ਤਾਂ ਗੁੱਡੀ ਬੜੀ ਫੇਮਸ ਹੈ ਹਾਂ ਬੜੀ ਫੇਮਸ ਹੈ ਅੰਮਰਤਸਰ ਤੇ ਬਟਾਲਾ ਇਹ ਫੇਮਸ ਆ
ਯੂਪੀ ਦੀ ਵੀ ਹੈ ਪਰ ਯੂਪੀ ਦੀ ਨਾ ਰੱਖੜੀ ਤੇ ਹੈ ਜਿਹੜੀ ਸਾਡਾ ਚਾਚਾ ਹੈ ਨਾ ਉਹ ਰੱਖੜੀ ਤੋਂ ਸਵੇਰੇ ਨਿਕਲਦਾ ਹੈ ਜਿ ਛੇ ਵਜੇ ਨਿਕਲਦਾ ਹੈ ਨਾ
ਬਲਵਾਨ ਤਕ ਸਾਡਾ ਘਰ ਆਉਂਦਾ
ਹਮ ਹਮ ਹਮ ਇੱਕ ਇੱਧਰ ਦੀ ਇੱਕ ਇ ਇੱਧਰ ਦੀ ਮੈਂ ਸੁਣੀ ਆਪਣਾ ਕੀ ਨਜ ਦੇ ਅਹਿਮਦਾਬਾਦ ਦੀ ਅਹਿਮਦਾਬਦ ਵੀ ਕਹਿੰਦੇ ਬੜੀ ਗੁੱਡੀ ਉੱਡਦੀ ਪਰ ਆਪਾਂ ਗਏ ਨੀ ਉੱਥੇ ਨਾ ਸਾਨੂੰ ਪਤਾ ਓਦਾਂ ਕੋਈ ਕਹਿੰਦਾ ਪਿਆ ਸੀ ਪਰ ਸਭ ਤੋਂ ਜ਼ਿਆਦਾ ਵੇਖੇ ਨਾ ਨਜ਼ਾਰੇ ਅਗਰ ਲੈਣੇ ਆ ਕਿਸੇ ਨੇ ਤੇ ਪੰਜਾਬ ਦੀ ਲੋਹੜੀ ਉਹ ਜੇ ਜਿਹੜਾ ਵੇਖ ਹੈ ਨਾ ਜਿਹੜਾ ਇੱਕ ਵਾਰੀ ਹਾਂ ਜਿਹੜਾ ਇੱਕ ਵਾਰੀ ਅੰਬਰਸਰ ਜਾਂ ਪੰਜਾਬ ਦੀ ਲੋਹੜੀ ਵਗੈਰਾ ਵੇਖ ਹੈ ਨਾ ਉਹ ਮੁੜ ਕੇ ਜਾਂਦਾ ਹੀ ਰਹਿਣਾ ਉਹਨੇ ਉੱਥੇ ਬਈ ਇੰਨਾ ਨਜ਼ਾਰਾ ਆਉਂਦਾ ਆ ਡੀਜੇ ਡੂਜੇ ਲੱਗੇ ਹੁੰਦੇ ਨੇ ਲੋਕੀ ਖਾਣ ਪੀਣ ਲੱਗੇ ਆ ਗੁੱਡੀਆਂ ਉਡਾਈ ਜਾਂਦੇ ਆ ਉਹ ਸਭ ਤੋਂ ਵਧੀਆ ਵਾ ਹੋਰ ਸੁਣਾਓ ਤੁਸੀਂ ਬਾਕੀ ਹਾਂ ਬਿਲਕੁਲ ਬਿਲਕੁਲ ਹਾਂ ਮੈਂ ਜਾਂਦਾ ਵਾ ਮੇਰੇ ਉੱਥੇ ਸੋਹੁਰੇ ਆ ਮੈਂ ਤੇ ਜਾਣਾ ਹੀ ਆ ਹੋਰ ਸੁਣਾਓ ਬਾ ਬਾਕੀ ਤੁਹਾਡੇ ਨਾਲ ਗੱਲ ਕਰਕੇ ਹਾਂ ਤੁਹਾਡੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ ਮੈਨੂੰ ਤੇ ਕੋਈ ਨੀ ਫਿਰ ਹਾਂ ਕੋਈ ਨੀ ਫੇਰ ਕਰਦਾ ਤੁਹਾਡੇ ਨਾਲ ਮੈਂ ਗੱਲਬਾਤ ਠੀਕ ਏ ਜੀ ਓ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ